ਹੈਲੋ, ਹਾਂਜੀ ਕਿਹਾ ਮੈਂ ਕਿਹਾ ਓਪਸ਼ਨ ਚੇਂਜ ਹੋ ਗਈ, ਫੇਰ ਮੈਂ ਸਬਮਿਟ ਕਰਨ ਲੱਗ ਗੀ।
ਗਿਆ ਨਾ ਤੇ ਮੈਨੂੰ ਪਤਾ ਲੱਗ ਗਿਆ ਤੁਹਾਡੀ ਇਕ ਕਾਲ ਹੁਣ ਉਹਦੇ ਅੱਗੇ ਜਦੋਂ ਤੁਸੀ ਤੁਹਾਡੀ ਆਹ ਕਾਲ ਕੱਟੀ ਜਾਏਗੀ ਨਾ ਫੇਰ ਲਿਖਿਆ ਹੋਏਗਾ ਚਾਰ। ਤੇ ਇਹਨਾ ਜਿਵੇਂ- ਜਿਵੇਂ ਖਤਮ ਹੁੰਦੀਆਂ ਜਾਣਗਿਆਂ ਘਾੱਟ ਦੀ ਜਾਏਗੀ, ਫੇਰ ਫੇਰ ਕੱਲ ਨੂੰ ਹੋਰ ਔਪਸ਼ਨ ਜਿਵੇਂ ਆ ਜਾਏਗਾ ਵੀ ਪੰਜ ਤੋਂ ਦੱਸ ਕਰੋ, ਐਵੇਂ।
ਠੀਕ ਆ- ਠੀਕ ਆ ਤੋ ਚਲੋ ਵੇਖਦੇ ਹਾਂ।
ਹੂੰ -ਹੂੰ।
ਤੇ ਮੈਨੂੰ ਅੱਗੇ ਮੈ ਜਦੋਂ ਆਪਣੀ ਕੋਾਲ ਕੱਟ ਹੋਈ ਨਾ ਜਦੋਂ
ਹੂੰ, ਹੂੰ।
ਤੇ, ਔਦੋਂ ਔਪਸ਼ਨ ਸਮਝਾਈ ਤੇ ਬਾਦ ਉਹ ਅਹ ਕਰ ਲਿਆ ਅੱਗੇ- ਅੱਗੇ ਜਾਈ ਗਈ- ਜਾਈ ਗਈ।
ਹਾਂ ਉਹ ਕਾਲ ਤਾਂ ਹੀ ਹੁੰਦੀ ਜਦੋਂ ਆਪ- ਆਪਣਾ ਸ਼ੁਰੂ ਹੁੰਦਾ ਨਾ ਐਪ ਆਪਣਾ ਸ਼ੁਰੂਆਤ ਹੋ ਜਾਂਦੀ ਤਾਂ ਹੀ। ਤੁਸੀਂ ਸੁਣ ਸਕਦੇ ਹੋ ਓਂਝ ਸੁਣ ਨੀ ਸਕਦੇ ਕਾਲ ਵੀ।
ਹਾਂਜੀ ਹਾਂ ਉਹ ਸੁਣ ਤਾਂ ਮੈਂ ਰਹੀ ਸੀ ਪਰ ਮੈਨੂੰ ਔਪਸ਼ਨ ਨਹੀਂ ਸੀ ਮਿਲ ਰਹੀ ਮੈਂ ਕੋਲ ਕਿੱਦਾਂ ਕਰਨ-
ਹਾਂ ਅੱਗੇ- ਅੱਗੇ ਹੌਲੀ- ਹੌਲੀ ਦੋ- ਚਾਰ ਦਿਨਾਂ ਚ ਨਾ ਸ਼ੁਰੂ ਹੋ ਜਾਂਦਾ ਹੁੰਦਾ ਏ।
ਹੂੰ -ਹੂੰ, ਹੂੰ ਤੇ ਦੀਦੀ ਤੁਹਾਡਾ ਨੰਬਰ ਨੋਟ ਮਤਲਬ ਡੇਲੀ ਨੰਬਰ ਲਗਾਣਾ ਪਿਆ ਕਰੂਗਾ।
ਸੇਵ ਨੀ ਹੈਗਾ, ਇੰਝ ਯਾਦ ਰੱਖਣੇ ਪੈਂਦੇ ਨੇ।
ਅੱਛਾ- ਅੱਛਾ ਠੀਕ ਆ- ਠੀਕ ਆ।
ਫੇਰ ਵਿੱਚੋਂ ਵੇਖ ਕੇ ਬੰਦਾ ਕਰ ਲੈਂਦਾ ਜਿਵੇਂ ਹੁਣ ਤੁਸੀਂ ਕਾਲ ਕਰ ਲਈਏ ਆ ਨਾ ਇਹ ਨੰਬਰ ਵਿੱਚ ਹੀ ਰਹੇਗਾ। ਫੇਰ ਇਹ ਤੋਂ ਹੀ ਫੇਰ ਵੇਖ ਕੇ ਬੰਦਾ ਅੱਗੇ ਕਰ ਲੈਂਦਾ ਉਝ ਵੀ ਹੁਣ ਮੈਂ- ਤੁਹਾਡਾ ਨੰਬਰ ਤੇ ਕਰਨੀ ਹੈ ਨਾ ਜਿਵੇਂ ਅਠਾਨਵੇਂ ਪੰਜ ਸੌ ਪਚਪਨ ਜੀਰੋ ਸੈਂਤੀ ਸਤਾਵਨ।
ਉਹ ਹਾਂਜੀ- ਹਾਂਜੀ ਉਹ ਸ ਸੌਖਾ ਤਾਂ ਹਾਂਜੀ ਤੁਹਾਡਾ ਵੀ ਹੁਣ ਮੈਨੂੰ ਯਾਦ ਹੋ ਗਿਆ ਥੋੜਾ ਜਿਹਾ। ਤੇ ਅਠਾਨਵੇਂ ਇੱਕ ਚੁਹੱਤਰ, ਹੈਨਾ। ਅਠਾਨਵੇਂ ਕ ਚੋਹਤਰ ਤਾਂ।
ਉੱਨਤੀ, ਉੱਨਤੀ ਛੇ ਪੰਤਾਲੀ।
ਬਤੀ ਛੇ ਪੰਤਾਲੀ ਆ।
ਹਾਂ ਤੇ ਬੇਟੇ ਦਾ ਮੈਨੂੰ ਕਦੀ ਯਾਦ ਨਈ ਸੀ ਹੁੰਦਾ, ਮੈਨੂੰ ਬੇਟੇ ਦਾ ਵੀ ਯਾਦ ਹੋ ਗਿਆ।
ਚਲੋ ਇਸ ਹਿਸਾਬ ਨਾਲ ਆਪਾਂ ਨੂੰ ਨੰਬਰ ਵੀ ਯਾਦ
ਉਂਝ ਕਿਸੇ ਦਾ ਨੰਬਰ ਦਿਮਾਗ ਚ ਰਹਿੰਦਾ ਈ ਕੋਈ ਨੀ।
ਕਦੀ ਨਾ, ਨਾ ਭਰੇ ਹੁੰਦੇ ਸੀ ਚਲੋ ਜੀ। ਹ ਅੰਬਰ ਦੀ ਇੱਕ ਟੀਚਰ ਆ ਅੰਬਰ ਕਲਾਸ ਟੀਚਰ ਹਾਂਜੀ।
ਇੰਨਾ ਕੁ ਯਾਦ ਹੁੰਦਾ ਵੀ ਹਾਂ ਲਾਸਟ ਵਿੱਚ ਪੰਜਾਹ ਐ ਲਾਸਟ,
ਬਸ ਹਾਂ ਚਲੋ ਇਨਾ- ਇਨਾ ਪਤਾ ਲੱਗ ਗਿਆ ਆਪਾਂ ਨੂੰ, ਹੁਣ-
ਸਗੋਂ ਦੀ ਵਧੀਆ ਦਿਮਾਗ ਤਾਂ ਕੰਮ ਕਰਿਆ ਕਰੂਗਾ ਹੁਣ ਆਪਣਾ ਅੱਗੇ ਮੈਂ ਕੱਲ ਨਾਂ ਲਿਖੇ ਹੋਏ ਸੀਗੇ ਪਤਾ ਨੀ ਸੀ ਲੱਗਦਾ ਹੁੰਦਾ ਨੰਬਰਾਂ ਤੱਕ ਪਹੁੰਚੇ ਕਦੀ ਕਿਤੇ
ਹਾਂਜੀ
ਤੇਰਾ ਫਿਰਨਾ ਸਿਸਟਰ ਦੀ ਗੱਲ ਦੱਸਦੀ ਪਈ ਸੀ ਮੈਂ ਤੇ ਸਿਸਟਰ ਨਾ ਉੱਥੇ ਚਲੀ ਗਈ ਇੱਕ ਦਿਨ ਪਹਿਲਾਂ ਛੋਟੀ ਸਿਸਟਰ ਤੇ ਕਹਿੰਦੀ ਦੀਦੀ ਦੀ ਤੀਬੀਅਤ ਖ਼ਰਾਬ ਆ ਵੀ ਹੁਣ ਅੱਖਾਂ ਖੜ ਗਈਆਂ ਦੀਦੀ ਦੀਆਂ ਤੇ ਦੀਦੀ ਕੀ ਕਰਨਾ ਵਾ, ਤੇ ਨਾ ਉਹ ਇਕੱਲੇ ਰਿਸ ਸਹੁਰੇ ਆ ਉਹ ਮਤਲਬ ਤੁਰੇ ਫਿਰਦੇ ਰਹੇ ਚੋਰੀ ਚੋਰੀ ਗੱਲਾਂ ਕਰੀ ਜਾਣ ਹਸਬੈਂਡ ਵੀ ਸਾਰੇ ਇੱਕ ਡਾਕਟਰ ਸੀਗਾ ਥੋੜਾ ਛੋਟਾ ਜਿਹਾ ਉੱਥੇ, ਤੇ ਉਹ ਕਹਿੰਦਾ ਕੋਈ ਨਾ ਕੱਲ ਤੱਕ ਐਂ ਕਰੀ ਜਾਵੇ ਇਹ ਕਹਿੰਦੀ ਵੀ ਕੱਲ ਤੱਕ ਠੀਕ ਹੋਜੂਗੀ ਜਾਂ ਕਿਤੇ ਲੈ ਕੇ ਜਾਣਗੇ ਫੇਰ ਨਨਾਣ ਆਈ ਹੁੰਦੀ ਵੱਡੀ, ਕਹਿੰਦੀ ਚਲ ਜਾਂਦੇ ਹਾਂ ਅਸੀਂ ਸਾਨੂੰ ਕੰਮ ਆ ਕਹਿੰਦੀ ਜਦੋਂ ਇਹ ਪੂਰੀ ਹੋ ਗਈ ਕਹਿੰਦੀ ਸਾਨੂੰ ਫੋਨ ਕਰਦੀਓ ਕਹਿੰਦੀ ਕਹਿੰਦੀ ਕੀ ਪਤਾ ਹੁਣ ਕਦੋਂ ਉਹ ਕਿ ਪਤਾ ਕਦੋਂ ਪੂਰੀ ਹੋਊਗੀ ਕਹਿੰਦੀ ਜਦੋਂ ਇੰਨੀ ਗੱਲ ਕਹੀ ਕਹਿੰਦੀ ਮੈਂ ਕਹਿੰਦੀ ਦੀਦੀ ਸ਼ਰਮ ਕਰ ਲਓ ਕੁਛ ਤੁਸੀਂ ਤੁਹਾਡੇ ਤੇ ਐਡੀ ਵੱਡੀ ਪ੍ਰੋਬਲਮ ਆਈ ਸੀ ਅਸੀਂ ਉਦੋਂ ਨੀ ਕਿਤੇ ਕਿਹਾ ਸੀ ਮੇਰੀ ਦੇ ਭੈਣ ਨੂੰ ਕੁਛ ਵੀ ਨਹੀਂ ਹੋਇਆ ਹੈਗਾ ਇੱਕ ਕਿ ਬੁਖਾਰ ਹੀ ਹੈ ਕਹਿ ਤੂੰ ਕਹਿੰਦੀ ਏਡੀ ਵੱਡੀ ਸੀਂ ਗੱਲ ਕਰਤੀ ਕਹਿੰਦੀ ਦੀਦੀ ਉਹ ਆਪਦੇ ਘਰੇ ਗਈ ਆ ਤੇ ਕਹਿੰਦੀ ਇੱਧਰਲੀ ਗੰਦੀ ਉੱਧਰ ਡੈਥ ਹੋ ਗਈ ਵਾਸ਼ਰੂਮ ਕਹਿੰਦੀ ਮੈਨੂੰ ਕਰਾ ਦੋ ਦੀਦੀ ਉਹ ਇੰਨੇ ਅੱਜ- ਕੱਲ ਜ਼ਿਆਦਾ ਪਿਛੜੇ ਹੋਏ ਲੋਕ ਸੀਗੇ ਇੰਨੇ ਮੈਂ ਪਿਛੜੀ ਸੀ ਕੁੜੀ ਨੂੰ ਨਾ ਆਪਦੀ ਵਸ ਜਿੰਨਾ ਕੁ ਕਰ ਲਿਆ ਸੀ, ਉਹ ਕੁੜੀ ਨੂੰ ਜਿੱਦਾਂ ਕਹਿੰਦੇ ਸੀ ਨਾ ਓਦਾਂ ਹੀ ਕਰਦੀ ਸੀ ਤੁਸੀਂ ਸਾਡੀ, ਮੇਰੇ ਨਾਲ ਤਾਂ ਬਿਲਕੁਲ ਮੈਚ ਨਹੀਂ ਸੀ ਸੋਚ ਓਂਦੀ ਰਹਿਣਾ ਸਹਿਣਾ ਮੈਚ ਵੀ ਸੀ ਉਹਦਾ, ਮੈ ਉਹਨੂੰ ਬਹੁਤ ਸਮਝਾਉਣਾ ਪੁੱਤ ਨੀਤੂ ਪੁੱਤ ਐਦਾਂ ਨੀ ਕਰਨਾ ਏਦਾਂ ਬੋਲੀ ਦਾ ਨੀ ਹੁੰਦਾ ਗਾ ਥੋੜਾ ਐਦਾਂ ਬੋਲੀ ਦਾ ਹੁੰਦਾ ਏਦਾਂ ਦੇ ਕੱਪੜੇ ਨਹੀਂ ਪਾਈਦੇ ਹੁੰਦੇ ਐਦਾਂ ਪਾਈਦੇ ਹੁੰਦੇ ਆ ਮੀਨਜ਼ ਉਹ ਪਿੰਡਾਂ ਵਾਲਿਆਂ ਕੋਲ ਰਹਿਣ ਲੱਗ ਗਈ ਸੀ ਬਿਲਕੁਲ ਉਹ ਵੀ ਬਿਲਕੁਲ ਦੂਸਰੇ ਪਿੰਡਾਂ ਵਾਲਿਆਂ ਵਾਂਗੂੰ
ਹੂੰ
ਬਹੁਤ ਗਰੀਬੀ ਕੱਟਣ ਲੱਗ ਗਈ ਸੀ ਨੀ ਆਪਣੇ ਹਸਬੈਂਡ ਪਿੱਛੇ, ਮੈਂ ਕਿਹਾ ਇੰਨਾ ਨੀ ਕਰੀਦਾ ਹੁੰਦਾ ਹੈਗਾ ਜਿੰਨਾ ਤੂੰ ਉਹਨੂੰ ਬੱਚਾ ਸਮਝਿਆ ਹੋਇਆ ਗਾ ਉਹ ਕੁੜੀ ਨੇ ਨਾ ਵੇਖ ਲੈ ਆਪਦੀ ਜਵਾਨੀ ਦੇ ਵਿੱਚ ਸਾਰਾ ਕੁਛ ਵੇਖ ਕੇ ਮਰ ਗਈ, ਉਸ ਦੋ ਮੁੰਡੇ ਦੀਦੀ ਰੁਲਦੇ ਫਿਰਦੇ ਆ ਜਵਾਨ ਹੋ ਗਿਆ ਇੱਕ ਮੁੰਡਾ ਕਿੰਨਾ ਮੇਰਾ ਸਾਨੂੰ ਪਤਾ ਸਾਡੀੇ ਕੀ ਹਾਲਤ ਹੁੰਦੀ ਦੇਖ ਕੇ ਉਹਨਾਂ ਨੂੰ ਤੇ ਡੋਕਟਰ ਨੇ ਦੱਸਿਆ ਉਹ ਉਹ ਕਹਿੰਦਾ ਬਹੱਤਰ ਘੰਟਿਆਂ ਵਾਲਾ ਟੀਕਾ ਲੱਗਾ ਵਾ ਫਲਾਨਾ ਢਿੰਕੜਾ ਬਸ ਮਤਲਬ ਇਹ ਕੁਛ ਕਹਿੰਦਾ ਸੀ ਦੀਦੀ ਇੰਨੀ ਇੰਨੀ ਜ਼ਿਆਦਾ ਗੰਦੀ ਮੌਤ ਦੀਦੀ ਨੂੰ ਆਈਏ ਨਾ ਕਹਿੰਦੇ ਵਾਸ਼ਰੂਮ ਜਾਣਾ ਵਾ ਤੇ ਕਹਿੰਦੀ ਦੀਦੀ ਉਹ ਕਹਿੰਦੀ ਦੀਦੀ ਇੱਥੇ ਹੀ ਕਰ ਲਓ ਕੋਈ ਨਾ ਕਹਿੰਦੀ ਮੈਂ ਉੱਥੇ ਬੈਡ ਤੋਂ ਥੋੜਾ ਜਿਹਾ ਸਾਈਡ ਤੇ ਕਰਾ ਕਰਕੇ ਕਰਾ ਦਿੱਤਾ ਦੀਦੀ ਕਹਿੰਦੀ ਮਤਲਬ ਕਹਿੰਦੀ ਨਾ ਮੈਨੂੰ ਸ਼ਰਮ ਆਉਦੀ ਤੇਰਾ ਘਰ ਵਾਲਾ ਕਹਿੰਦੀ ਵੇਖੂਗਾ ਕਹਿੰਦੀ ਪਾਗਲ ਆ ਮੇਰੇ ਬੱਚੇ ਬੱਚਿਆਂ ਵਰਗਾ ਵਾ ਆਵਾਜ਼ ਵੀ ਗੜਕਾ ਪੂਰਾ ਬਿਮਾਰਾਂ ਵਰਗੀ ਆਵਾਜ਼ ਜਵੇਂ ਨੀ ਜਦੋਂ ਨਵਾਇਆ ਨਾ ਉਹਨੂੰ ਮੇਰੀ ਜਾਨ ਨਿਕਲ ਗਈ ਮੈਂ ਪਹਿਲੀ ਵਾਰ ਕਿਸੇ ਨੂੰ ਟੱਚ ਕੀਤਾ ਸੀ ਦੀਦੀ ਪੂਰੀ ਸੋਫਟ ਸਕਿੰਨ ਔਦੀ, ਉਹਨੂੰ ਕੁਛ ਵੀ ਨੀ ਏਦਾਂ ਸੀ ਨਾ ਕੋਈ ਰੰਗ ਪੀਲਾ, ਨਾ ਕਾਲਾ ਰੰਗ ਕੁਛ ਵੀ ਨਹੀਂ ਹੋਇਆ ਸੀ, ਉਹਨੂੰ। ਸੋਫਟ ਗੁ ਗੁੱਡੀਆਂ ਵੂਗਂ ਪੋਲੀ ਸਕਿਨ, ਬਾਹਰਲੀਆਂ ਵਧੀਆ ਗੁੱਡੀਆਂ ਹੁੰਦੀਆਂ ਜਿਵੇਂ ਆਪਣੀ ਸਕਿੰਨ ਸੋਫਟ ਏਸ ਟਾਮ ਜਿੰਨਾ ਦੀ, ਐਵੇਂ ਸੀ ਉਹ ਕੁੜੀ। ਉਹਨੂੰ - ਉਹਨੂੰ ਕੁਛ ਕੀਤਾ ਹੀ ਹੈ ਉਹਨਾਂ ਨੇ, ਮੀਨਜ਼
ਬਦਾ ਜਿਵੇਂ ਆਕੜ ਜਾਂਦਾ ਮਰ ਕੇ, ਜਾਂ ਕੁਛ
ਕੱਛ ਨੀ ਦੀਦੀ, ਮੈਂ ਪਹਿਲੀ ਵਾਰ ਨੁਵਾਇਆ ਵਾ ਹੋਸਪਿਟਲ 'ਚ ਲੱਗੀ ਰਹੀ ਆ। ਬੰਦੇ ਮੈਂ ਬਹੁਤ ਮਤਲਬ, ਹੋਸਪਿਟਲ 'ਚ ਵੇਖੇ ਆ ਨਾ ਡੈ ਡੈਡ ਬੋਡੀਆਂ ਕੋਲ ਰਹਿੰਦੀ ਰਹੀ ਆ, ਬਹੁਤ ਕੁਛ ਆਕੜ ਜਾਂਦਾ ਬੰਦੇ ਦਾ ਮੂੰਹ ਆਕੜਿਆ ਹੁੰਦਾ, ਇੱਕ ਸਾਈਡ ਤੇ ਮੂੰਹ ਅੱਡਿਆ ਰੇਦਾ ਤੇ ਕੁਛ ਵੀ ਨੀ ਦੀਦੀ, ਸੋਫਟ ਬਿਲਕੁਲ। ਕੰਨ - ਕੁੁੰਨ, ਮੂੰਹ, ਗੱਲਾਂ, ਹੱਥ, ਬਾਹਵਾਂ ਜੋ ਮਰਜ਼ੀ ਮਰੋੜੀ ਜਾਓ ਸੋਫਟ
ਲੈਣ ਦੇ ਬਾਹਰ ਤਾਨੂੰ ਪਤਾ, ਹੋਣ ਤੇ ਜਨਾਨੀਆਂ ਉਂਝ ਵੀ ਟੈੈਂਸ਼ਨ ਲੈ ਲੈਂਦੀ।
ਟੈਨਸ਼ਨ ਦੱਸਦੀ ਨੀ ਸੀ। ਬਾਅਦ 'ਚ ਇਹ-ਇਹ ਮੈਨੂੰ ਤੇ ਕਹਿੰਦੀ, ਕੈਂਦੀ ਅਹ, ਮੈਨੂੰ ਹੁਣ ਗੱਲ ਮੈਂ ਬਾਅਦ 'ਚ ਦੱਸਦੀ। ਇੱਕ ਦਿਨ ਮੈਨੂੰ ਪਹਿਲਾਂ ਨੇ, ਆਪ ਹੀ ਦੱਸ ਤਾ ਦੀਦੀ ਸੋਨੂੰ ਤੇ ਮੈਂ ਕਿਤੇ ਗਏ, ਤੇ ਕਹਿੰਦੀ ਉੱਥੇ ਇੱਕ ਬਾਬਾ ਮਿਲਿਆ
ਹੁੰ-ਹੁੰ।
ਕਹਿੰਦੀ, ਦੀਦੀ ਉਹ ਬੰਦੇ ਨੇ ਕਿਉਂ ਕਿਹਾ, ਕਹਿੰਦੀ ਇਹ ਤਾਂ ਰੋਟੀ ਨਹੀਂ ਖਾਂਦੇ ਦੀਦੀ ਮੈਂ ਇੱਦਾਂ ਦੀ ਆ, ਤੇ ਮੈਂ ਕਿਹਾ ਪਾਗਲ ਮੈਂ ਕਿਹਾ ਉਹਨੂੰ ਉਹਦੇ ਘਰ ਵਾਲੇ ਨੀ ਕਿਹਾ, ਮੈਂ ਕਿਹਾ ਪਾਗਲ ਕਿੰਨੇ ਦੁਨੀਆਂ ਝੂਠ ਤੁਪਾਨ ਬਾਬੇ ਬਣੇ ਫਿਰਦੇ, ਮੈਂ ਕਿਹਾ ਕੋਈ ਉਹ - ਉਹ ਥੋੜ੍ਹੀ ਆ, ਮੈਂ ਕਿਹਾ ਰੱਬ ਥੋੜੀ ਸੀਗਾ। ਦੀਦੀ ਉਹੀ ਦਿਨਾਂ ਦੇ ਵਿੱਚ, ਉਹ ਬਿਮਾਰ ਹੋ ਗਈ ਤੇ ਉਹ ਚਲੀ ਗਈ। ਕਹਿੰਦਾ ਧੋਖਾ ਦੇ ਗਈ ਸੱਚੀ। ਕਹਿੰਦਾ ਹਾਂ ਇਹ ਧੋਖੇਬਾਜ਼ ਸੀਂ, ਧੋਖਾ ਦੇਗੀਈ। ਉਹ ਸੱਚੀ ਧੋਖਾ
ਵੀ ਧੋਖਾ ਉਹੀ ਰੱਬ ਮੂੰਹ ਕਢਾਉਂਦਾ ਨਾ, ਉਹ ਧੋਖੇ ਵਾਲੀ ਗੱਲ ਹੋ ਜਾਂਦੀ ਜਦੋਂ ਚਲੇ ਗਈ ਤੇ ਵਿਚਾਰੀ ਨੂੰ, ਧੋਖਾ ਹੀ ਹੋ ਗਿਆ।
ਹੋਰ ਦੀਦੀ
ਤੇ ਉਂਝ ਉਦੀ ਘਰਵਾਲਾ ਕਰਦਾ ਹੁੰਦਾ ਸੀ ਉਦੀ ਕੇਅਰ, ਕਿ ਨਹੀਂ? ਹ-
ਉਦੋਂ ਦੀਦੀ ਉਸ ਟਾਈਮ ਨੀ ਕੇਅਰ ਕੀਤੀ ਉਹਨੇ, ਐਵੇਂ ਮੈਂ ਕਿਉਂ ਕਵਾਂ ਪਿੰਡ ਇੰਨਾ ਕੁ ਵਧੀਆ ਸੀਗਾ, ਕਿਸੇ ਪੈਸੇ ਦੀ ਕਮੀ ਬਿਲਕੁਲ ਨਹੀਂ ਸੀਗੀ।
ਹਾਂ।
ਜਦੋਂ ਡੈਥ ਹੋ ਗਈ ਨਾ ਤੇ ਡੈਥ ਹੋ ਗਈ, ਸਸਕਾਰ ਕਰਕੇ ਕੇ ਅਸੀਂ ਬੈਠੇ ਨਾ ਉਹ ਬੰਦਾ ਨਾ, ਸਮਾਨ ਫਰੋਲਣ ਲੱਗ ਗਿਆ। ਮੈਂ ਕਿਹਾ ਕੀ ਲੱਭਦਾ ਸੋਨੂੰ ਕਹਿੰਦਾ ਇੱਥੇ ਨਾ ਸਮਾਨ, ਇੱਥੇ ਨਾ ਮੈਨੂੰ ਉਹਨੇ ਕਿਹਾ ਵਾ ਜਰਾਬ ਪਈ ਇੱਕ, ਤੇ ਜਰਾਬ 'ਚ ਨਾ ਪੈਸੇ ਆ, ਉਹਨੇ ਕਿਹਾ ਸੀ ਮੈਨੂੰ ਦੀਦੀ ਮੰਨਣਾ ਨਾ, ਪੰਜ-ਪੰਜ ਸੌ ਦੇ ਨੋਟ, ਜਰਾਬ ਪੂਰੀ ਭਰੀ ਹੋਈ। ਦਸ ਬਾਰਾਂ ਹਜ਼ਾਰ, ਪੰਦਰਾਂ ਹਜ਼ਾਰ
ਉਹਨੂੰ ਉਸ ਟਾਈਮ ਇਹ ਸੁੱਜਿਆ, ਉਹ ਮਰੀ ਪਈ ਤੇ ਉਹਨੂੰ
ਹਾਂ
ਹਮ।
ਤੇ ਪਿੰਡ ਵਾਲੇ ਨੇ ਭੋਗ ਪਾਇਆ ਪਿੰਡ ਵਾਲਿਆਂ ਨੇ ਖਰਚਾ ਕੀਤਾ ਪਿੰਡ ਵਾਲਿਆਂ ਨੇ ਗੱਡੀਆਂ ਦਾ ਖਰਚਾ ਕੀਤਾ ਅੱਧਰੋਂ ਅਸੀਂ ਭੇਜਣਾ ਪੰਜ ਹਜ਼ਾਰ ਸੱਤ ਪੰਜ ਦੋ ਤਿੰਨ ਜਿੰਨੇ ਜੋਗੇ ਹੁੰਦੇ ਸੀ ਮੀਨਸ ਉਹਨੇ ਖਰਚਾ ਬਿਲਕੁਲ ਨੀ ਕੀਤਾ ਉਹਦੇ ਪਿੰਡ ਇਸ ਗੱਲੋਂ ਚ ਉਹਨਾਂ ਦਾ ਮਤਲਬ ਸਰੀਕੇਬਾਜ਼ੀ ਆ ਪਿੰਡ ਚ ਆਪਦੇ ਹੀ ਰਿਸ਼ਤੇਦਾਰ ਜ਼ਿਆਦਾ ਵਾ ਤੇ ਉਹ ਬੰਦੇ ਨੂੰ ਆਪਦੇ ਪੈਸਿਆਂ ਦਾ ਪੈ ਗਿਆ ਵੇਖ ਲੋ ਤੇ ਦੇਖੋ ਮਰਦੀ ਮਰਦੀ ਵੀ ਦੱਸ ਗਈ ਵੀ ਮੈਂ ਫਲਾਨੀ ਜਗ੍ਹਾ ਤੇ ਜਰਾਬ ਹੀ ਉਹ ਚ ਪੈਸੇ ਆ
ਇਹ ਹੰ
ਵੇਖ ਲਓ ਏਨਾ ਮੇਰਾ ਮਨ ਖ਼ਰਾਬ ਹੋਇਆ ਜਦੋਂ ਮੈਂ ਕਿਹਾ ਦੇਖੋ ਪੈਸੇ ਨੂੰ ਕਿਵੇਂ ਭੱਜ ਕੇ ਪਿਆ ਹੈਨਾ
ਹੰ ਉਸ ਟਾਈਮ ਤੇ ਬੰਦੇ ਨੂੰ ਸੁਝਦਾ ਨੀ ਕੁਝ
ਨਾ ਰਾਤ ਨੂੰ ਡਰਿੰਕ ਕੀਤੀ ਉਹਨੇ ਵਦੀਆ ਡਰਿੰਕ ਕਿੱਥੇ ਤੁਰਿਆ ਫਿਰਦਾ ਰਿਹਾ, ਉਹਦੇ ਇੱਕ ਹੰਝੂ ਨ ਡਿੱਗਿਆ, ਇੱਕ ਹੰਝੂ ਵੀ ਤੇ ਮੈਂ ਜਦੋਂ ਮੈਂ ਬਿਮਾਰ ਸੀ ਨਾ ਮੇਰੀ ਗੁੜੀਆ ਹੋਈ ਨਾ ਮੈਂ ਆਪਨੇ ਹਸਬੈਂਡ ਨੂੰ ਵੇਖਿਆ ਹੋਇਆ ਮੇਰੇ ਹਸਬੈਂਡ ਨਾ ਪਾ ਪਾਗਲਾਂ ਵਾਂਗੂ ਰੋਂਦੇ ਫਿਰਦੇ ਦੇਖ ਮੈਂ ਖੁਦ ਵੇਖੇ ਮੈਂ ਆਵਾਜ਼ ਮਾਰ ਕੇ ਕਿਆ ਕਿਉਂ ਰੋਨੇ ਪਏ ਆ ਮੈਂ ਕਿਹਾ ਫਿਰ ਕੀ ਹੋ ਗਿਆ ਕੈਦਾ ਮੈਨੂੰ ਇਹਨਾਂ ਨੇ ਰਵਾਇਆ ਕਹਿੰਦੇ ਜੇ ਤੇਰਾ ਨਾਂਅ ਲਿੱਤਾ ਨਾਮ ਲੈ ਕੇ ਰੋਣ ਲੱਗ ਗਏ ਮੈਂ ਕਿਹਾ ਸਰਬਜੀਤ ਗਈ ਛੱਡ ਗਈ ਮੈਨੂੰ ਮੈਂ ਜੋਆਕਾਂ ਨੂੰ ਕੀ ਕਰੂੰਗਾ ਪਤਾ ਇਕੱਲਾ ਰਹਿ ਗੇਆ ਕਹਿੰਦਾ ਜਦੋਂ ਤੈਨੂੰ ਮੈਂ ਦੇਖਿਆ ਨਾ ਖਾਂਨਾ ਨਾਲ ਕਹਿੰਦਾ ਹੁਨ ਮੈਨੂੰ ਖੁਸ਼ੀ ਦੇ ਆਸੂ ਆਈ ਜਾਂਦੇ ਮੈਨੂੰ ਕੁੜੀ ਹੋਨ ਦਾ ਕੋਈ ਅਫਸੋਸ ਨਹੀਂ ਕਹਿੰਦੇ
ਹੰ
ਵੀ ਤੂੰ ਠੀਕ ਐ ਨਾ ਕੁੜੀਆਂ ਨੂੰ ਕਹਿੰਦਾ ਭਲਾ ਜੋੜੀਆਂ ਹੋ ਜਾਂਦੀਆਂ ਮੈਨੂੰ ਕੋਈ ਟੈਨਸ਼ਨ ਨੀ ਸੀ ਜੀ ਕਹਿੰਦੇ ਉਹਨੂੰ ਕਹਿੰਦੇ ਸਰਬਜੀਤ ਇੰਨੀ ਗੱਲ ਕਹੀ ਦ ਉਚੀ ੳਚੀ ਰੋਨ ਲੱਗ ਗਏ ਵੀ ਪ੍ਰੇਸ਼ਨ ਹੋ ਗਿਆ ਸਰਬਜੀਤ ਦਾ ਤੇ ਕੁੜੀ ਹੋ ਗਈ ਉੱਥੋਂ ਇਹ ਤਾਂ ਤਾੰ ਰਉਂਦੇ ਸੀ ਇਹਨਾਂ ਨੂੰ ਆਉਂਦੇ ਨੂੰ ਇਹ ਲੱਗਿਆ ਵੀ ਸ਼ਾਇਦ ਪੂਰੀ ਹੋ ਗਈ ਵੀ ਇਨੀ ਹਾਲਤ ਮੇਰੀ ਮੰਦੀ ਸੀ ਨਾ ਮੰਦੀ ਹਾਲਤ ਤੇ ਲੈ ਕੇ ਗਏ ਮੈਨੂੰ ਚੁੱਕ ਕੇ ਤੇ ਇਹਨਾਂ ਨੂੰ ਲੱਗਾ ਵੀ ਪੂਰੀ ਹੋ ਗਈ ਉਹ
ਹ
ਤੇ ਉਸ ਤੋਂ ਬਾਅਦ ਬਸ ਪੁੱਛੋ ਨਾ ਤੂੰ ਇਹ ਕਹਿੰਦੇ ਮੈਂ ਮੈਨੂੰ ਪਤਾ ਈ ਨੀ ਸੀ ਬੱਚੇ ਇੰਨੇ ਔਖੇ ਹੁੰਦੇ ਆ ਮੈਂ ਤਾਂ ਤੈਨੂੰ ਕਹਿਨਾ ਨੀ ਸੀਗਾ ਦੂਸਰੇ ਮੈ ਕਿਆ ਕੋਈ ਨਾ ਕੁਛ ਨੀ ਹੁੰਦਾ ਮੈਂ ਮੈਂ ਵੀ ਤਾਂ ਫੁੱਲ ਕੋਸ਼ਿਸ਼ ਕੀਤੀ ਵੰਸ਼ ਅੱਗੇ ਵਧੇ ਹੈਨਾ ਚਲੋ ਇਹਨਾ ਵੀ ਵਦਾਨਾ ਈ ਆ ਠੀਕ ਆ ਨਾ ਤੇ ਨਾਮ ਤਾਂ ਅਪਨਾ ਈ ਵੱਜਣਾ ਵੀ
ਦੇਖੋ ਇੱਕ ਵੰਸ਼ ਵਦੇਗਾ ਦੂਜੇ ਚ ਭੁਲ ਈ ਜਾਂਦੇ ਨੇ ਵੀ ਸਾਡਾ ਦਾਦਾ ਕੌਨ ਤੇ ਅਜ ਸਾਡਾ ਲੋਕ ਹੋਨ ਤੇ ਅਜ ਕੱਲ ਦੇ ਨਾ ਬਸ ਬੰਦਾ ਮਰਨ ਦੀ ਦੇਰ ਈ ਚਾਹੇ ਉਹ ਜਨਾਨੀ ਏ ਚਾਏ ਬੰਦਾ ਕੀ ਨਹੀਂ ਹੁੰਦਾ ਦੇਖੋ ਕੋਈ ਖਾਨਾ ਛੱਡ ਦੇੰਦਾ ਜਾਂ ਪਾਉਨਾ ਛੱਡ ਦੇੰਦਾ ਚਾਰ ਕੁ ਦਿਨ ਰੋਨਗੇ ਯਾਦ ਕਰਨਗੇ ਉਸ ਤੋਂ ਬਾਅਦ ਭੂਲੇ ਜਾਂਦੇ ਨੇ
ਸਹੀ ਗੱਲ ਏ ਕਾਕੇ ਅਦੰਰ ਆਜਾ ਏਸੀ ਲੱਗਾ ਅੰਦਰ ਆਜਾ ਦਰਵਾਜਾ ਖੁਲੋ
ਅੱਜ ਤੇ ਮੌਸਮ ਥੋੜ੍ਹਾ ਠੰਡਾ ਏ ਨਾ
ਕੀ ਕਦੇ ਵੀ ਮੈਂ ਮਾਰਕੀਟ ਜਾ ਕੇ ਆਈ ਆ, ਮੈਂ ਸੁਨਿਆਰੇ ਦੀ ਗਈ ਸੀਗੀ ਕੁਝ ਸਕੂਟਰ ਦੇ ਪੈਸੇ ਦੇਣੇ ਸੀ ਉਹ
ਏਥੇ ਹੋਈਏ ਨਾ ਬਾਰਿਸ਼ ਕੱਲ ਤੁਹਾਡੇ ਨੀ ਹੋਈ?
ਰਾਤ ਤਾਂ ਬੋਤ ਹੋਈ ਐ ਦਿਨੇ ਫੇਰ ਹੋਈ ਹਾਲ ਆ।
ਅੱਛਾ ਹਾਂ।
ਹੂੰ ਮੋਰਨਿੰਗ ਦਾ ਅਸੀਂ ਬਾਰ ਮੰਜਾ ਡਾਲਿਆ ਆਪਦਾ। ਮੇਰੇ ਥੋੜੀ ਜੀ ਉਹ ਲੱਗ ਪੌਦੇ ਲੱਗੇ ਹੋਏ ਐ ਬਾਰ। ਮੰਜਾ ਡਾ ਮੰਜ ਛੋਟੀ ਜੀ ਮੰਜੀ, ਮੰਜੀ ਡਾ ਕੇ ਗਲੀ ਦੇ ਵਿੱਚ ਅਸੀਂ ਇਕੱਲੇ ਸੀਗੇ ਉੱਥੇ ਚਾ ਪੀਤੀ ਦੋਨੇ ਜਣੇ।
ਚਲੋ ਠੀਕ ਏ ਹੈ ਫੇਰ ਕਰਦੇ ਆ ਫੋਨ ਹੈ।
ਓਕੇ-ਓਕੇ ਠੀਕ ਐ ਜੀ।